ਸਤਿ ਸ੍ਰੀ ਅਕਾਲ ਜੀ ਵਾਜ਼ ਆ ਰਹੀ ਅ?
ਹਾਂਜੀ -ਹਾਂਜੀ ਸਤਿ ਸ੍ਰੀ ਅਕਾਲ ਜੀ। ਆ ਰਹੀ ਅ ਜੀ, ਆ ਰਹੀ ਅ ਜੀ, ਆ ਰਹੀ ਅ।
ਅੱਛਾ ਆ ਰਹੀ ਐ ਕਯਾ?
ਹਾਂਜੀ -ਹਾਂਜੀ‌।
ਪਰ ਕੈਸੇ ਔ?
ਠੀਕ ਹੈ ਜੀ ਵਧੀਆ ਤੁਸੀਂ ਦੱਸੋ ਕਿਵੇਂ ਔ ਜੀ?
ਦੋ ਮਿੰਟ ਕੱਟ ਮਤ ਕਰਨਾ ਦੋ ਮਿੰਟ।
ਠੀਕ ਐ ਜੀ ਹਾਂਜੀ।
ਵਾਜ਼ ਆ ਰਹੀ ਐ?
ਹਾਂਜੀ ਆ ਰਹੀ ਹੈ ਜੀ।
ਇੱਕ ਮਿੰਟ।
ਕੀਕ ਲਗਾ ਕੇ ਦੇ।
ਇਹ ਜੇ ਆ ਰਹੀ ਹੈ ਕੋਲ ਵਾਜ ਸਾਫ ਆ ਰਹੀ ਐ।
ਜ਼ਰੂਰਤ ਹੋਈ ਸੀਂ ਹੈ ਜ਼ਰੂਰਤ ਹੈਲੋ!
ਹੈਲੋ ਹਾਂਜੀ- ਹੈਲੋ ਹੈਲੋ
ਕੱਟ ਨਾ ਕਰੀਓ-ਕੱਟ ਨਾ ਕਰੀਓ।
ਠੀਕ ਹੈ ਜੀ, ਠੀਕ ਹੈ ਜੀ।
ਕਟੀੳ ਨਾ। ਹਾਂ ਕਟ ਨਾ ਕਰੀਏ ਇੱਕ ਵਾਰ ਹਨ ਨਾ ਕਰੀਓ ਚਾਲਣ ਦੋ‌।
ਹਾਂਜੀ ਠੀਕ ਏ।
ਹਾਂ-ਹਾਂ-ਹਾਂ-ਹਾਂ ਜ ਹੈਲੋ- ਹੈਲੋ ਹਾਂਜੀ ਆਵਾਜ਼ ਆ ਰਹੀ ਹੈ ਅਭੀ ਹਾਂ ਆਵਾਜ਼ ਆ ਰਹੀ ਏ, ਹੋਰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ?
ਸਤਿ ਸ੍ਰੀ ਅਕਾਲ ਜੀ ਵ, ਠੀਕ ਹੈ ਜੀ ਵਧੀਆ ਤੁਸੀਂ ਦੱਸੋ ਜੀ?
ਬਹੁਤ ਵਧੀਆ ਜੀ। ਹੋਰ ਕੀ ਬਣਾਏ ਜਾਂਦੇ ਸੀ।
ਕੁਝ ਨੀ ਜੀ ਵਸ ਘਰ ਦਾ ਹੀ ਕੰਮ ਕਰੀ ਜਾਂਦੇ ਆ। ਹਾਂਜੀ, ਤੁਸੀਂ ਦੱਸੋ ਜੀ ਕੀ। ਹਾਂਜੀ- ਹਾਂਜੀ, ਠੀਕ ਹੈ ਜੀ ਵਧੀਆ।
ਬ ਬਸ ਵਧੀਆ ਜੀ। ਕੀ ਕਰੀਏ ਹੁਣ ਜਵਾਕਾਂ ਦਾ, ਗਰਮੀ ਦਾ ਸਾਰੋਂ ਪਾਸੋਂ ਬੁਰਾ ਹਾਲ ਹੋਇਆ। ਬੇ ਬਹੁਤ ਜ਼ਿਆਦਾ
ਹਾਂਜੀ-ਹਾਂਜੀ। ਬਹੁਤ ਜਿਆਦਾ ਗਰਮੀ ਹੈ ਜੀ ਫੁੱਲ ਬੁਰਾ ਹਾਲ ਹੋਇਆ ਜੀ।
ਠੰਝ- ਹਾਂਜੀ ਇੰਨੀ ਗਰਮੀ ਹੋਈ ਪਈ ਹੈ ਜਵਾਕਾਂ ਵਾ ਬਹੁਤ ਬੁਰਾ ਹਾਲ ਹੋਇਆ ਪਿਆ। ਬਰਸਾਂਤ ਬਰਸਾਤ ਵੀ ਆ ਨਹੀਂ ਰਹੀ ਆ ਜਾਂਦੀ ਤਾਂ ਵਧੀਆ ਸੀ ਗਰਮੀ ਖਤਮ ਹੋ ਜਾਂਦੀ ਇਕਲਾ
ਮੈਂ ਹਾਂਜੀ ਮੌਸਮ ਤੇ ਬਣ ਜਾਂਦਾ ਪਰ ਆਂਦੀ ਨੀ ਬਰਸਾਤ ਜੀ।
ਹਾਂਜੀ -ਹਾਂਜੀ। ਤੇ ਇੱਕ ਲਾਈਟਾਂ ਦੇ ਕੱਟ ਵੀ ਲੱਗਦੇ ਆ ਤੁਹਾਡੇ ਸਾਈਡ ਵੀ ਲੱਗਦੀ ਹੈ ਕਿ ਕੱਟ-ਕੁੱਟ ਇੱਧਰ ਤਾਂ ਬਹੁਤ ਲੱਗਦੇ ਆ ਸਾਡੇ।
ਜੀ ਬਹੁਤ ਲੱਗਦੇ ਜੀ ਕੱਟ ਤਾਂ ਸਾਡੇ। ਕੱਟ ਤਾਂ ਲੱਗਦੇ ਆ ਜੀ, ਹਾਂਜੀ।
ਉਹ ਹੋਰ ਕੀ ਕਰਦੇ ਹੁੰਦੇ ਹੋ ਦਿਨ ਚ ਕੋਈ ਸਿਲਾਈ ਸਲੂਈ ਦਾ ਕੰਮ ਕਰਦੇ ਹੋ?
ਹਾਂਜੀ। ਸਿਲਾਈ ਦਾ ਥੋੜ੍ਹਾ ਬਹੁਤਾ ਆਪ ਆਪਦੇ ਤੇ ਸੀ ਲੈਂਦੇ ਹਾਂ ਜੀ। ਆਪ ਆਪ ਤੇ ਸੀ ਲੈ। ਲਿੰਦੇ ਹਾਂ ਸਿਲਾਈ ਬ ਜਾਂਦੇ ਆ ਜੀ ਸਿਲਾਈ ਵੀ ਬਹੁਤ ਮਹਿੰਗੀ ਹੋਈ ਹੈ ਜੀ।
ਹਾਂਜੀ। ਤਿੰਨ ਸੌ, ਸਾਢੇ ਤਿੰਨ ਸੌ ਸਿੰਪਲ ਸੂਟਾਂ ਦੇ ਸਿਲਾਈ ਹੋਈ ਪਈ ਹੈ। ਸੇਰਾਂ ਚ ਪਤਾ ਹੈ ਪੰਜ ਸੌ, ਸੱਤ ਸੌ ਲੈਂਦੇ ਹੈ ਸੂਟਾਂ ਦੀ। ਕਿੰਨੇ ਹਾਂਜੀ ਅ। ਤੇ ਹਾਂ ਬਹੁਤ ਬੁਰਾ ਹਾਲਿਆ ਪਿਆ ਸਿਲਾਈ ਦਾ, ਮਹਿੰਗਾਈ ਦਾ, ਫੋਨਾਂ ਦਾ। ਹੁਣ ਪਤਾ। ਪਤਾ ਫੋਨਾਂ ਦਾ ਆਪਣੇ ਘਰਾਂ ਚ ਚਾਰ ਬੰਦਿਆਂ ਨਾਲ ਚਾਰ ਬੰਦਾਂ ਕੋਲ ਫੋਨ ਹੁੰਦਾ ਹੈ।
ਚਾਰਾਂ ਚ ਅਲੱਗ ਅਲੱਗ ਰੀਚਾਰਜ ਕਰਾਉਣਾ ਹੁੰਦਾ ਹੈ ਹਾਂ ਤੇ ਸ ਹਮ
ਹਮ। ਬਹੁਤ ਬੁਰਾ ਹਾਲ ਹੈ। ਜੀ।
ਇੱਕ ਗਰਮੀ ਨੇ ਮਾਰਤਾ ਉਹਨੇ। ਹੋਰ ਵਧੀਆ ਜੀ, ਹੋਰ ਤੁਹਾਡੇ ਜਾਗ ਜੂਗ ਸੀ ਹਾਂਜੀ। ਹੋਰ ਤੁਹਾਡੇ ਜਾਗ -ਜੂਗ ਠੀਕ ਹੈ ਜੀ।
ਹਾਂਜੀ, ਹਾਂਜੀ ਠੀਕ ਹੈ। ਜੀ ਜਵਾਕ।
ਅੱਜ-ਕਲ ਹੈ ਨਾ ਇਹ ਜ ਮੋਲ ਹੋਗ ਗਿਆ ਹਾਂਜੀ ਠੀਕ ਹੈ। ਅੱਜ ਕੱਲ੍ਹ ਇਹ ਜੋ ਮੂਲ ਹੋ ਗਿਆ ਜੇ ਘਰ ਚ ਪੰਜ ਬੰਦੇ ਆ ਨਾ ਪੰਜ ਬੰਦਿਆਂ ਨੂੰ ਹੀ ਕਮਾਉਣਾ ਪਊਗਾ ਫਿਰ ਘਰਾਂ ਦੀ। ਸਥਿਤੀ ਚ ਕੋਈ ਸੁਧਾਰ ਹੋਏਗਾਾ।
ਹਾਂਜੀ। ਆਹ ਤਾਂ ਹੈ ਜੀ ਇੰਨੀ ਮਹਿੰਗਾਈ ਹੈ ਸਾਰੇ ਕਮਾਉਣਗੇ ਫੇਰ ਹੀ ਹੋਊਗਾ ਜੀ। ਫੇਰ ਹੀ ਘਰ ਚੱਲੂਗਾ।
ਗਰਮੀ ਨੇ ਤੁਡਾ ਇੰਨੀ ਡੰਢ ਲਾ ਰੱਖਿਆ। ਨਾ ਬਾਹਰ ਜਾਣ ਨੂੰ ਜੀਅ ਕਰਦਾ ਨਾ ਹਾਂ ਇਸ ਵਾਰ ਇਨੀ ਛੁੱ ਛੁੱਟੀਆਂ ਚ ਵੀ ਕਿੱਧਰ ਵੀ ਨਹੀਂ ਗਏ ਹੁਣ ਬੱਚਿਆਂ ਦੇ ਸਕੂਲ ਲੱਗੇ। ਤੇ ਹੁਣ ਕਿਤਾਬਾਂ ਦਾ, ਘਰ ਦਾ। ਹਾਂ ਕਈ ਤਾਂ ਜਾਂਦੇ ਆ ਵੀ ਹੁਣ ਬੱਚਿਆਂ ਨੂੰ ਛੁੱਟੀਆਂ ਹੋਜੂਗੀ ਕਹਿੰਦੇ ਆ ਵੀ ਸੱਤ ਤਾਰੀਖ ਤੱਕ। ਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਪੰਜਾਬ ਚ ਹੀ ਤੇ, ਕਈ ਜਾਂਦੇ ਆ ਵੀ ਪ੍ਰਾਈਵੇਟ ਚ ਹ
ਮੰਮੀ ਹੈ ਜੀ।
ਹਾਂਜੀ।
ਹੋਰ ਦੱਸੋ ਜੀ।
ਕੀ ਦੱਸੇ ਮਹਿੰਗਾਈ ਇਤਨੀ, ਕੀ ਕਰੀਏ ਬਹੁਤ ਬੁਰਾ ਹਾਲ। ਸਮਝ ਹੀ ਨਹੀਂ ਆਉਂਦਾ ਬੱਚਿਆਂ ਦੀ ਕਿ ਕੌਣ ਕੌਣ ਸੀ ਇੱਛਾ ਪੂਰੀ ਕਰੀਏ ਨਾ ਡਿਮਾਂਡ ਨੂੰ ਪੂਰਾ ਕਰੀਏ
ਸਹੀ ਬਾਤ ਹੈ ਬੱਚਿਆਂ ਦੀ। ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ ਹੀ ਨਹੀਂ ਜੀ ਇੰਨੀ ਮਹਿੰਗਾਈ ਹੈ ਕਿਤਾਬਾਂ ਕ ਪੀਆਂ ਸਾਰੀਆਂ ਮਹਿੰਗੀਆਂ ਹੋ ਗਈਆ ਜੀ।
ਹਾਂਜੀ ਤਾਂ ਈ ਕਹਿੰਦੇ ਬੱਚਿਆਂ ਦੀ ਕੋਈ ਖਵਾਹਿਸ਼ਾਂ ਹੈ ਨੀ ਹੁਣ ਕੀ ਕਰੀਏ ਬ ਬੱਚਿਆਂ ਬਾਰੇ ਇੰਨਾ ਮਹਿੰਗਾ ਕਿ ਬੱਚਿਆਂ ਨੂੰ ਜੇ ਕੱਲ ਨੂੰ ਬੱਚਿਆਂ ਤੇ ਪੈਸੇ ਲਾਵਾਂਗੇ ਤਾਂ ਹੀ ਬੱਚੇ ਕਾਮਯਾਬ ਹੋਣਗੇ ਨੀ ਤਾਂ ਬੱਚੇ ਕੋਈ ਕਾਮਯਾਬ ਨਹੀਂ ਹੋਊਗਾ ਹਨਾ, ਤੇ ਜੇ ਹਾਂ ਤੇ ਸਰਕਾਰਾਂ ਨੇ ਨੀ ਪਤਾ ਏ ਬੱਚਿਆਂ ਵਾਸਤੇ ਕੋਈ ਸਰਕਾਰੀ ਸੰਸਥਾ ਤਾਂ ਹੈ ਨਈ ਪ੍ਰਾਈਵੇਟ ਤੇ ਇੰਨੇ ਖਰਚ। ਬੱਚੇ ਆ ਬੱਚਿਆਂ ਦੇ ਪੂਰੇ ਹੀ
ਬਹੁਤ ਜਾਦਾ ਖਰਚੇ ਜੀ ਪ੍ਰਾਈਵੇਟ ਚ ਤਾਂ ਬਹੁਤ ਜਾਦਾ
ਹਾਂ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਅਸੀਂ ਸਕੂਲਾਂ ਚ ਅੱਠਵੀਂ ਤੱਕ ਪੰਜਵੀਂ ਤੱਕ ਜਾਂਦੇ ਸੀ ਨਾ ਬਸ ਦੋ ਜਾਂ ਤਿੰਨ ਬੁੱਕਾਂ ਹੀ ਹੁੰਦੀ ਸੀ ਸਾਡੇ ਕੋਲੇ। ਤੇ ਹੁਣ ਬੱਚਿਆਂ ਨੂੰ ਇੰਨਾ ਬੇਗ ਦੇ ਰੱਖਿਆ ਬੱਚਿਆਂ ਨੂੰ ਇੰਨੀਆਂ ਬਹੁਤ ਜ਼ਿਆਦਾ ਬੱਚਿਆਂ ਦੀ ਵਿੱਚ ਹਾਈਟ ਚ ਵੀ ਪ੍ਰੋਬਲਮ ਆਂਦੀ ਹੈ ਬੱਚਿਆਂ ਦਾ ਕਦ ਵੀ ਨੀ ਹੋ ਰਿਹਾ
ਹੂੰ ਤੇ ਹੁਣ ਸ਼ੁਰੂ ਤੋਂ ਵੀ ਬਹੁਤ ਕਿਤਾਬਾਂ ਹੈ ਜਿਹੜੇ ਬੱਚੇ ਛੋਟੀ ਛੋਟੀ ਕਲਾਸ ਚ ਪੜ੍ਹ ਉਹਨਾਂ ਦੇ ਫੁੱਲ ਕਰ ਭਾਰੇ ਬੇਗ ਏ ਜੀ ਹਾਂਜੀ ਹੂੰ ਹੋਰ ਦੱਸੋ ਜੀ
ਹੋਰ ਜੀ ਮੈਨੂੰ ਤਾਂ ਸਾਨੂੰ ਇਹ ਵੀ ਆਉਣ ਵਾਲੇ ਟਾਈਮ ਚ ਕੀ ਹੋਊਗਾ ਇੰਨੀ ਮਹਿੰਗਾਈ ਇੰਨਾ ਖਰਚ ਖੇਤਾਂ ਚ ਕੁੱਛ ਹੁੰਦਾ ਨੀ ਪੇੜਾਂ ਚ ਜੇ ਨਰਮੇ ਵੀ ਹੈ ਨੀ ਖੇਤਾਂ ਚ ਹੁਣ ਤਾਂ ਹੀ ਹਏ ਉਹ ਪਾਣੀ ਮਿਲਲੇਗਾ ਤਾਂ ਤਾਂ ਹੀ ਹੋਏਗੀ ਤੇ ਇਹਨਾਂ ਦਾ ਖ਼ਰਚਾ ਈ ਪੂਰਾ ਨੀ ਹੁੰਦਾ ਹਾਂ ਨਰਮੇ ਦਾ ਝੋਨੇ ਦਾ
ਗ਼ਰੀਬ ਬੰਦਿਆਂ ਦਾ ਖ਼ਰਚਾ ਵਿਚਾਰਿਆਂ ਦਾ ਕਿੱਥੋਂ ਪੂਰਾ ਹੁੰਦਾ ਜੀ
ਤੋਰ ਰਈ ਗਈ ਹੁਣ ਪਤਾ ਸਾਰਾ ਕੰਮ ਮਸ਼ੀਨਰੀ ਨਾਲ ਹੋ ਹੀ ਜਾਂਦਾ ਹੈ ਜਿਹੜੇ ਗਰੀਬ ਬੰਦੇ ਹੈ ਦਿਹਾੜੀ ਦਰ ਬੰਦੇ ਉਹਨਾਂ ਨੂੰ ਤਾਂ ਕੰਮ ਰਿਆ ਈ ਨੀ ਹੱਤ ਦਾ
ਹਾਂਜੀ ਉਹਨਾਂ ਨੂੰ ਤਾਂ ਰਿਆ ਈ ਨੀ ਵਿਚਾਰੇ ਸਾਰੇ ਮਸ਼ੀਨਾਂ ਕੰਮ ਕਰਨ ਲੱਗੀਆਂ ਹੁਣ
ਹਾਂ ਤੇ ਬਹੁਤ ਬੁਰਾ ਪਹਿਲਾਂ ਝੋਨਾ ਹੱਥ ਨਾਲ ਲਾਈ ਜਾਂਦਾ ਸੀ ਹੁਣ ਝੋਨਾ ਪਤਾ ਮਸ਼ੀਨਾਂ ਨਾਲ ਲੱਗਣ ਲੱਗਿਆ ਹੁਣ ਮਸ਼ੀਨਾਂ ਵੀ ਆ ਗਈ ਝੋਨੇ ਲਾਨ ਨਾਲੇ ਵੀ ਮਸ਼ੀਨਾਂ ਹਾਂ ਮਸ਼ੀਨਾ ਲਾਹ ਵਾਂਲੇ ਵੀ ਝੋਨੇ ਉਹ ਆ ਗਈ ਚੋਨ ਲਾਨ ਵਾਂਲੀ ਮਸ਼ੀਨਾ ਤੇ ਕਣਕ ਵੱਢਣ ਵਾਲੀ ਆਣ ਵਾਲੇ ਟਾਈਮ ਚ ਨਰਮਾ ਚੂਗ ਵਾਲੀ ਵੀ ਆਜੂਗੀ ਖੇਤਾਂ ਚ ਹੀ ਉਹ ਵੀ ਹੈ ਨੀ ਜਨਾਨੀਆਂ ਦਾ ਕੰਮ ਖਤਮ ਹੋਜੂਗਾ ਸਾਰਾ
ਖਤਮ ਹੋਜੂਗਾ ਜੀ ਮਸ਼ੀਨਾ ਹੀ ਕਰੂਗੀ ਕੰਮ
ਤੇ ਜਿਹੜੇ ਬੰਦੇ ਆ ਉਹਨਾਂ ਨੂੰ ਉੱਤੇ ਬਸ ਮਹਿੰਗਾਈ ਮਾਰਜੂਗੀ ਤੇ ਜਿਹੜੇ ਕਿਹੜੇ ਹੈ ਇੰਨੀ ਬਿਮਾਰੀਆਂ ਲੱਗੀ ਪਈ ਹੈ ਬਹੁਤ ਪਾਣੀ ਵੀ ਸਾਫ਼ ਐਨੀ ਹਨਾ ਪਾਣੀ ਚ ਵੀ ਬਹੁਤ ਗੰਦਗੀ ਆਈ ਜਾਂਦੀ ਹੈ ਸ਼ਹਿਰਾਂ ਚ ਤਾਂ ਬਹੁਤ ਤੋ ਬੁਰਾ ਹਾਲ ਏ ਪਾਣੀ ਦਾ ਆਉਂਦਾ ਹੀ ਨਈ ਪਿੰਡਾਂ ਚ ਤਾਂ ਫਿਰ ਜਿਹੜੇ ਪਿੰਡਾਂ ਚ ਰਹਿੰਦੇ ਆ ਉਹਨਾਂ ਨੂੰ ਤਾਂ ਬਹੁਤ ਸੌਖਾ ਹੋਇਆ ਵਿਆਹ ਏ ਜਿਹੜਾ ਬਾਜ਼ਾਰਾਂ ਚ ਰਹਿੰਦੇ ਆ ਨਾ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਵਗੈਰ ਬਿਜਲੀ ਵਗੈਰ ਅਸੀਂ ਗਏ ਸੀ ਸਭ ਕੋਈ ਸਰਵੇ ਕੀਤੀ ਸੀ ਉਹ ਤੇ ਸਾਨੂੰ ਪਤਾ ਲੱਗਿਆ ਵੀ ਪਿੰਡਾਂ ਵਾਲੇ ਲੋਕ ਕਿੰਨੇ ਸੌਖੇ ਹੁੰਦੇ ਏ ਤੇ ਸ਼ਹਿਰ ਆ ਤਾਂ ਬਹੁਤ ਬੁਰਾ ਹਾਲ ਹੈ ਹੂੰ ਹਾਂ ਹਾਂ ਜਦੋਂ ਅਸੀਂ ਜਿੰਹਨਾਂ ਦੇ ਘਰੇ ਗਏ ਕਹਿੰਦੇ ਸਾਨੂੰ ਪਾਣੀ ਦੀ ਪ੍ਰੋਬਲਮ ਸੋਲਵ ਕਰਾਓ ਇੱਥੇ ਗੰਦਾ ਪਾਣੀ ਆਉਂਦਾ ਹੈ ਰਾਤ ਨੂੰ ਦੋ ਵਜੇ ਪਾਣੀ ਛੱਡਦੇ ਹੈ ਨਾ ਦਿਨ ਚ ਸੌਦੇ ਹੈ ਨਾ ਰਾਤ ਨੂੰ ਅੱਠ ਅੱਠ ਘੰਟੇ ਬਿਜਲੀਆਂ ਦਾ ਕੱਟ ਲੱਗਦਾ ਹੈ ਤੇ ਹੁਣ ਪਿੱਛੇ ਤਾਂ ਕਹਿੰਦੇ ਚੌਵੀ ਘੰਟੇ ਟੇ ਕੱਟ ਰੇ ਐ ਤਿੰਨ ਦਿਨ ਬਿਜਲੀ ਨਹੀਂ ਆਈ ਕਹਿੰਦੇ ਸਾਡੇ ਹਾਂ ਕਹਿੰਦੇ ਪਾਣੀ ਜਿਹੜੇ ਕਹਿੰਦੇ ਜਿਹੜੇ ਪਾਣੀ ਆਉਂਦਾ ਨਾ ਜ ਉਹ ਤੇ ਅਸੀਂ ਕਹਿੰਦੇ ਖਾਰਾ ਪਾਣੀ ਵਰਤਦੇ ਆ, ਘਰਾਂ ਚ ਪੀਣ ਵਾਸਤੇ ਕਿੰਨੀ ਲੈਂਦੇ ਆ ਡੇਲੀ। ਤੀਹ ਚਾਲੀ ਦਾ ਪਾਣੀ ਮੂਲ ਲੈਂਦੇ ਆ, ਸ਼ਹਿਰਾਂ ਚ ਇੰਨਾ ਬੁਰਾ ਹਾਲ ਐ।
ਕੀ ਕਰਨਗੇ ਇੰਨੀ, ਪਾਣੀ ਵੀ ਮੁਲ ਲੈਂਦੇ ਬਿਚਰੇ ਹੂੰ।
ਕਹਿੰਦੇ ਸੀ, ਕਹਿੰਦੇ ਤੁਸੀਂ ਸਾਨੂੰ ਲੱਸੀ ਲਿਆ ਕੇ ਦਿਓ, ਸਾਨੂੰ ਹਰੀਆਂ ਸਬਜ਼ੀਆਂ ਲਿਆ ਕੇ ਦਿਆ ਕਰੋ ਪਿੰਡਾਂ ਚੋਂ ਹਾਂ ਤੇ ਸਾਡਾ ਬਹੁਤ ਬੁਰਾ ਹਾਲ ਹੋਇਆ ਪਿਆ।
ਸਹੀ ਗੱਲ ਐ, ਪਿੰਡ 'ਚ ਤੇ ਫੇਰ ਹੀ ਠੀਕ ਐ।
ਹਾਂ, ਬਹੁਤ ਬੁਰਾ ਐ।
ਹਾਂਜੀ
ਹੂੰ, ਪਿੰਡਾਂ ਵਿਚ ਪਿੰਡਾਂ ਚ ਨਾ ਸੌਖਾ ਹੁੰਦਾ ਐ, ਸਾਰਾ ਕੰਮ ਹੈ ਸ਼ੇਰਾਂ 'ਚ ਬਹੁਤ ਔਖਾ ਭਾ ਹੁੰਦਾ ਰਹਿਣਾ ਅੰਦਰ ਹੀ ਅੰਦਰ ਰਹਿਣਾ ਕਰਨਾ ਹਨਾ।
ਹੂ ਤਾਂ ਹੈ
ਹਾਂਜੀ
ਪਿੰਡਾਂ ਚ ਸਾਰਾ ਸਮਾਨ ਮਿਲ ਜਾਂਦਾ ਇੱਥੇ ਸ਼ਹਿਰ ਚ ਕੀ ਮਿਲਦਾ ਸਾਰਾ ਹੀ ਮੁੱਲ ਦਾ ਹੀ ਮਿਲਦਾ।
ਹਾਂਜੀ ਹਾਂਜੀ ਇਹ ਤਾਂ ਹੈ।
ਹੂ।
ਹੋਰ ਦੱਸੋਂ?
ਹੋਰ ਠੀਕ ਐ ਜੀ ਵਧੀਆ, ਗਰਮੀ ਬਹੁਤ ਹੋ ਰਹੀ ਐ ਜੀ।
ਗਰਮੀ ਦਾ ਕੀ ਕਰੀਏ ਹੁਣ ਦੱਸੋਂ?
ਨਾ ਬਾਰਿਸ਼ ਹੋ ਰਹੀ ਐ। ਮੌਸਮ ਬਣ ਕੇ ਚਲਾ ਜਾਂਦਾ ਐ, ਨਾ ਬਾਰਿਸ਼ ਹੁੰਦੀ ਐ ਨਾ ਠੰਡ ਹੁੰਦੀ ਐ, ਵੈਸੇ ਗਰਮੀ ਬਹੁਤ
ਹਾਂਜੀ ਹਾਂਜੀ। ਤੇ ਇਨਵੇਟਰ ਵੀ ਕੀ ਕਰੂਗਾ, ਜੇ ਲਾਈਟ ਰਹੇਗੀ ਤੇ ਇਨਵੇਟਰ ਚਾਰਜ ਹੋਊਗਾ ਨਾ।
ਹਾਂ ਆ, ਇਨਵੇਟਰ ਕੀ ਕਰੂਗਾ ਵਿਚਾਰਾਂ।
ਹਾਂਜੀ
ਹੂੰ
ਹੋਰ?
ਹੋ ਠੀਕ ਹੈ ਜੀ। ਹੋਰ ਕੀ ਕਰੀ ਜਾਂਦੇ ਸੀ ਤੁਸੀਂ?
ਕੁਛ ਨੀ ਬਸ ਹੁਣ ਰਸੋਈ 'ਚ ਬਣਨਾਂ ਸ਼ਾਮ ਨੂੰ ਹੀ ਬਾਹਰ ਨਿਕਲਣਾ, ਅੱਠ ਵਜੇ ਰਸੋਈ ਦਾ ਕੰਮ ਚਾਲੂ ਹੋ ਗਿਆ।
ਹੋ ਇਹ ਵੀ ਤੇ ਹੈ, ਰਸੋਈ ਦਾ ਕੰਮ ਚਾਲੂ ਹੋ ਗਿਆ।
ਹਾਂਜੀ।
ਹਾਂਜੀ।